ਤੋ
ਹਾਂਜੀ ਸਸ ਸ੍ਰੀ ਕਾਲ ਵੀਰ ਜੀ।
ਸਸ ਸ੍ਰੀ ਕਾਲ ਜੀ, ਸਸ ਸ੍ਰੀ ਕਾਲ।
ਕੀ ਹਾਲ ਚਾਲ ਏ।
ਵਧੀਆ ਜੀ, ਤੁਸੀਂ ਦੱਸੋ।
ਵਧੀਆ-ਵਧੀਆ ਬਸ ਕੋਛ ਨੀ ਮੈਂ ਅੱਜ ਨਾ ਜਰਾ ਕੋਲਜ ਗਿਆ ਸੀ ਦ ਕਾਮ ਸੀ। ਤੇ ਹੁਣੇ ਹੀ ਕਾਰ ਆਇਆ ਗਰਮੀ ਇੰਨੀ ਹੋ ਰੀ ਏ ਰਸਤੇ ਚ ਕੜੀ ਚੌਲ ਵਗੈਰਾ ਖਾਧੇ। ਸਗੋਂ ਜੂਸ ਪੀਨਾ ਸੀ ਬੇਲ ਦਾ ਪਰ ਰੇੜੀ ਖੜ੍ਹੀ ਨੀ ਸੀਗੀ ਜਿੱਥੇ ਪੀਨੇ ਆ। ਫੇਰ ਕਾਰ ਆ ਗਿਆ।
ਤੇ ਕੇੜੀ ਪੜ੍ਹਾਈ ਕਰਦੇ ਪਏ ਤੁਸੀਂ?
ਵੀਰ ਜੀ, ਮੈਂ ਬੀਕੌਮ ਕਰ ਰਿਆ ਸੀ ਮੇਰਾ ਲਾਸਟ ਈਅਰ ਏ ਤੇ ਆਪਣਾ ਇੱਕ ਮੇਰਾ ਦੋਸਤ ਏ ਓ ਡਿਪਲੋਮਾ ਕਰ ਰਿਆ ਥੋੜ੍ਹਾ ਨਾ ਪੜ੍ਹਨ ਵਿੱਚ ਥੋੜ੍ਹਾ ਵੀਕ ਏ। ਤੇ ਉਦੇ ਕਰਕੇ ਨਾ ਮੈਨੂੰ ਥੋੜਾ ਉਦੇ ਨਾਲ ਜਾਣਾ ਪੈਂਦਾ ਵੈ, ਜਿਵੇਂ ਓਨੂੰ ਥੋੜਾ ਕੋਲੇਜ ਵਿੱਚ ਮਤਲਬ ਗੱਲ ਵਗੈਰਾ ਕਰਵਾਨੀ ਹੋਏ ਤੇ ਓਦੀ।
ਅੱਛਾ ਜੀ ਸਪਾਰਸ਼ ਲਾਂਦੇ ਤੁਸੀ ਜੀ ਲੋਕਾਂ ਦੀਆਂ।
ਹਾਂ ਬਸ ਹਾ ਵੀਰ ਜੀ ਸਿਫਾਰਸ਼ ਕਹਿ ਲੋ ਤੁਸੀਂ। ਤੁਸੀਂ ਹੈਲਪ ਕਹਿ ਲੋ, ਤੁਸੀਂ ਕੁਛ ਵੀ ਸਮਝ ਲੋ ਮਤਲਬ ਤੇ ਇਕ ਏ ਦੇਖੋ ਆਪਾਂ ਤੇ ਆਪਣੇ ਵੱਲੋ ਐ ਸੋਚਨੇ ਆ ਕਿ ਅਸੀਂ ਹੈਲਪ ਕਰ ਰੇ ਆ। ਬਾਕੀ ਸਾਮਣੇ ਵਾਲਾ ਕੀ ਸੋਚ ਰਿਆ ਉਹ ਉਦੇ ਇਰਾਦੇ ਨੇ ਕਿ ਨਈ ਵੀਰ ਜੀ।
ਐ ਤੇ ਹੈ ਭਾਜੀ, ਭਲਾ ਕਰਨਾ ਚਾਹੀਦਾ ਲੋਕਾਂ ਦਾ, ਤਾਂ ਹੀ ਰਬ ਤੁਹਾਡਾ ਭਲਾ ਕਰੇਗਾ।
ਹਾਂਜੀ-ਹਾਂਜੀ ਹੋਰ ਤੁਸੀਂ ਸੁਣਾਓ ਤੁਸੀਂ ਕੀ ਕਰ ਰਹੇ ਹੋ ਅੱਜ ਕੱਲ, ਮੈਂ ਤੁਹਾਨੂੰ ਵੇਖਿਆ ਸੀ ਬਾਜ਼ਾਰ ਬੜੇ ਤਿਆਰ ਸ਼ਆਰ ਹੋ ਕੇ ਬੁਲਟ ਤੇ ਘੁੰਮਦੇ ਪਏ ਸੀ, ਕਿੱਥੇ ਗਏ ਸੀ?
ਬ ਘੁੰਮੀ ਦਾ ਥੋੜਾ ਇੰਜੋਏ ਕਰੀ ਦਾ ਘਰ ਬੇ ਵੀ ਕੀ ਕਰੀਏ।
ਅੱਛਾ, ਸਈ ਗੱਲ ਏ ਵੇਖੋ ਕਿੰਨਾ ਟਾਈਮ ਬੰਦਾ ਵੇਲਾ ਘੁੰਮਦਾ ਰਹਿੰਦਾ ਏ ਹਨਾ ਉੰਝ। ਏਇਔ ਜਿੰਨਾ ਹੁਣ ਏਜ ਹੈਗੀ ਤੁਹਾਡੀ ਘੁੰਮਨ ਫਿਰਨ ਦੀ ਕੱਲ ਨੂੰ ਫੇਰ ਤੁਸ ਜਦੋਂ ਘਰ ਗਸਤੀਆਂ ਚ ਜਾਓਗੇ ਫੇਰ ਤੁਹਾਡੇ ਕੋਲ ਟਾਈਮ ਹੀ ਨੀ ਹੋਣਾ ਫੇਰ ਬੰਦਾ ਅਪਨਾ ਪਰਿਵਾਰ ਵੇਖਦਾ ਬੱਚੇ ਵੇਖਦਾ।
ਹੋਰ ਤੁਸੀਂ, ਤੁਸੀਂ ਦੱਸੋ ਬੜਾ ਕੁ ਤਿਆਰ ਸ਼ਿਆਰ ਕੁੜਤਾ ਪਜਾਮਾ ਪਾ ਕੇ ਘੁੰਮਦੇ ਪਏ ਸੀ। ਹ
ਅਰੇ ਮੈਂ ਤੁਹਾਨੂੰ ਦੱਸਿਆ ਕੋਲਜ ਗਿਆ ਸੀ ਉਧਰੋਂ ਦੀ ਨਾ ਮੈਨੂੰ ਇਨਵੀਟੇਸ਼ਨ ਆਇਆ ਸੀ ਕਿਸੇ ਦੇ ਘਰ ਪਾਠ ਸੀ ਸੁ ਖਮਨੀ ਸੈਬ ਦਾ ਫਿਰ ਮੈਂ ਤਾਂ ਗਿਆ ਸੀ ਮੈਂ ਕੁੜਤਾ ਪਜਾਮਾ ਪਾ ਕੇ ਤਾਂ ਗਿਆ ਸੀ। ਕਿ ਮੈਨੂੰ ਉੱਥੇ ਵੀ ਜਾਣਾ ਸੀ ਨਾ ਹੁਣ ਦੇਖੋ ਪਾਠ ਤੇ-ਤੇ ਕੁੜਤਾ ਪਜਾਮਾ ਹੀ ਚੱਲਦਾ।
ਅੱਛਾ, ਹਾਂਜੀ ਐ ਤੇ ਹੈ ਹੀ ਏ।
ਹਾਂਜੀ ਹੋਰ ਤੁਸੀਂ ਸੁਣਾਓ ਕੀ ਕਰ ਰਏ ਔ?
ਹੋਰ ਤੁਹਾਡੇ ਸੱਜਣ ਪਿਆਰੇ ਕੈਸੇ ਨੇ?
ਜੀ ਸਭ ਸਾਰੇ ਬੜੇ ਵਧੀਆ ਨੇ ਪਿੱਛੇ ਸਾਰੇ ਸਗੋਂ ਅਸੀਂ ਕੱਠੇ ਹੋਏ ਸੀ। ਰਾਤੀ ਡਿਨਰ ਕਰਨ ਗਏ ਸੀ ਤੇ ਉਹਨਾਂ ਨੇ ਮੈਨੂੰ ਕਿਹਾ ਸੀ ਮੈਂ ਤੁਹਾਨੂੰ ਫੋਨ ਕਰਾਂ। ਤੇ ਮੈਂ ਤੁਹਾਨੂੰ ਬੜੇ ਕੋਲ ਕੀਤੇ- ਬੜੇ ਕੋਲ ਕੀਤੇ ਬਟ ਤੁਹਾਡਾ ਰੇਂਜ ਵਿੱਚ ਨਹੀਂ ਆ ਰਿਹਾ ਸੀ ਨੈੱਟਵ ਮਤਲਬ ਨੰਬਰ ਫੇਰ ਮੈਂ ਤੁਹਾਨੂੰ ਮੈਸੇਜ ਵੀ ਪਾਇਆ ਸੀ। ਕੀ ਤੁਹਾਡਾ ਵਟਸਐਪ ਬੰਦ ਦੇ ਹੁਣ ਕਿੰਨੇ ਦਿਨਾਂ ਤੋਂ ਹੈ ਨਾ, ਤੇ ਤਾਂ ਕਰਕੇ ਮੈਂ ਹੁਣ ਤੁਹਾਨੂੰ ਤਾਂ ਅੱਜ ਮੈਂ ਤੁਹਾਨੂੰ ਕੋਲ ਕਰਨੀ ਸੀ। ਕਿਉਂਕਿ ਮੈਂ ਜਦੋਂ ਤੁਹਾਨੂੰ ਬਾਜ਼ਾਰ ਵੇਖਿਆ ਨਾ, ਤੇ ਮੈਂ ਕਿਹਾ ਤੇ ਭਾਜੀ ਕਿੰਨੇ ਦਿਨ ਹੋ ਗਏ ਨਾ ਕੋਲ ਕੀਤਾ ਨਾ ਕੋਈ
ਫੇਰ ਮੈਂ ਫੇਰ ਮੈਂ ਈ ਕਰਤੀ ਕੋਲ।
ਤੁਸੀਂ ਕਰਲੀ ਕੋਲ ਤੁਸੀਂ ਬੜਾ ਵਧੀਆ ਕੀਤਾ। ਤੁਸੀਂ ਕਦੀ- ਕਦੀ ਯਾਦ ਕਰ ਲਿਆ ਕਰੋ ਦੇਖੋ ਮੈਂ ਤੇ ਬਿਜ਼ੀ ਰਹਨਾ ਵਾਂ ਕੰਮ ਆ ਕਾਰਾਂ ਚ।
ਹੋਰ ਚਲੋ ਕੰਮ ਵੀ ਕਰਨਾ ਜ਼ਰੂਰੀ ਐ।
ਦੇਖੋ ਕੰਮ ਕਰਾਂਗੇ ਤਾਂ ਹੀ ਐ ਨਾ। ਕੰਮ ਨੀ ਕਰਾਂਗੇ ਤੇ ਗੁਜ਼ਾਰਾ ਕਿਵੇਂ ਹੋਏਗਾ? ਅੱਛਾ ਮੈਂ ਪੁੱਛਣਾ ਸੀਗਾ ਵੀਰ ਜੀ ਜਿਵੇਂ- ਜਿਵੇਂ ਹੁੱਣ ਮੈਂ ਨ ਪਿੱਛੇ ਪਤਾ ਲੱਗਿਆ ਸੀ ਤੁਸੀਂ ਨਵਾਂ ਕੰਮ ਸ਼ੁਰੂ ਕੀਤਾ ਐ। ਤੇ ਉਹ ਜਿਵੇਂ ਤੁਸੀਂ, ਹੋਲਸੇਲ ਚ ਸਾਰਾ ਮਤ ਲਬ ਮਾਲ ਵਗੈਰਾ ਸੇਲ ਕਰਦੇ ਹੋ, ਯਾ ਫੇਰ ਰਿਟੇਲ ਵਿੱਚ ਕਰਦੇ ਹੋ?
ਅਸੀਂ ਹੋਲਸੇਲ ਤੋਂ ਲੈੈਂਨੇ ਜੀ ਰੀਟੇਲ ਵਿੱਚ ਦੇਨੇ ਹਾਂ।
ਅੱਛਾ ਤੇ ਫੇਰ ਮਤਲਬ ਹੋਰ ਫੇਰ ਤੁਹਾਨੂੰ ਮਤਲਬ ਸਹੀ ਮਤਲਬ ਤੁਹਾਡਾ ਕੰਮ ਵਧੀਆ ਚੱਲ ਰਿਹਾ ਨਾ ਮਤਲਬ ਕੁਛ ਬ-
ਬ ਓਕੇ-ਓਕੇ ਰਿਪੋਰਟ ਚੱਲ ਰਿਹਾ ਓਕੇ ਰਿਪੋਰਟ।
ਅੱਛਾ- ਅੱਛਾ ਮੈਂ ਨਾ ਮੇਰਾ ਇੱਕ ਦੋਸਤ ਏ ਤੇ ਉਹ ਵੀ ਨਾ ਆਪਣਾ ਹੀ ਕੰਮ ਕਰਦਾ ਤੁਹਾਡੇ ਆਲਾ। ਤੇ ਉਹ ਮੈਨੂੰ ਕਹਿ ਰਿਹਾ ਸੀ ਕਿ ਬਈ ਮੇਰੀ ਨਾ ਉਹਦੇ ਨਾਲ ਗੱਲ ਕਰਾਈ ਮਤਲਬ ਤੁਹਾਡੇ ਨਾਲ। ਤੇ ਮੈਂ ਕਿਹਾ ਦੇਖ ਬਾਈ ਮੇਰਾ ਉਹਦੇ ਨਾਲ ਅਲੱਗ ਹਿਸਾਬ ਹੈ ਮੈਂ ਕਦੀ ਕਿਸੇ ਦੇ ਬਿਜ਼ਨਸ ਵਿੱਚ ਇੰਟਰਸਟ ਨਹੀਂ ਲਿਤਾ। ਕਿ ਮੈਨੂੰ ਕੀ ਲੈਣਾ ਦੇਣਾ ਕੋਈ ਕੀ ਕਿੰਨਾ ਕਮਾ ਰਿਹਾ ਕੀ ਕਰ ਰਿਹਾ ਮੈਂ ਕਿਹਾ ਦੇਖ ਤੇਰਾ ਵੀ ਕੰਮ ਸੇਮ ਹੈ ਉਹਦਾ ਵੀ ਕੰਮ ਸੇਮ ਹੈ। ਤੂੰ ਉਹਦੇ ਨਾਲ ਆਪੇ ਗੱਲ ਕਰ ਮੈਂ ਵਿੱਚ ਨਹੀਂ ਪਵਾਂਗਾ। ਕਿਉਂਕਿ ਕੱਲ੍ਹ ਨੂੰ ਤੁਹਾਡੇ ਦੋਨਾਂ ਵਿੱਚ ਕੋਂਪੀਟੀਸ਼ਨ ਹੋਏ ਤੇ ਤੁਸੀਂ ਕਹੋਗੇ ਬਈ ਕੰਮਪਰੋਮਾਈਜ਼ ਮਤਲਬ ਐਨੇ ਵਿੱਚ ਔ ਕਰਾਈ ਹੈ ਦਿੱਕਤ।
ਤੁਸੀਂ ਤੇ ਨਵਾਂ ਬੂਟਿਕ ਖੋਲਿਆ ਸੀ ਕੀ ਬਣਾਇਆ ਫੇਰ ਉਹਦਾ?
ਬੁਟੀਕ ਜਿਹੜਾ ਮੈਂ ਖੋਲ੍ਹਿਆ ਸੀ ਵੀਰ ਜੀ ਤੁਹਾਨੂੰ ਦੱਸ ਰਹੀ ਆ ਸਾਡਾ ਏਰੀਆ ਹੀ ਐਸਾ ਹੇ ਲੋਕੀ ਪੈਸੇ ਨਹੀਂ ਦਿੰਦੇ। ਉਧਾਰ ਕੰਮ ਕਰਾਉਂਦੇ ਨੇ ਇਸ ਕਰਕੇ ਮੈਂ ਬੁਟੀਕ ਕਰਤਾ ਐ ਬੰਦ। ਹਾਂ ਐਸੇ ਐਸੇ ਲੋਕ ਨੇ ਕਿੰਨੇ ਸਾਲ ਹੋ ਗਏ ਨ ਪੈਸੇ ਰੁਕੇ ਦੇ ਨੇ ਨਾ ਹਿਸਾਬ ਕਰਦੇ ਨੇ ਨਾ ਪੈਸੇ ਦਿੰਦੇ ਨੇ ਮੰਗੋ ਦੇ ਦਾਂਗੇ ਦੇ ਦਾਂਗੇ ਇਸ ਕਰਕੇ ਅਸੀਂ ਫੇਰ ਇੰਨੀ ਮੇਹਨਤ ਕਿਉਂ ਕਰੀਏ। ਇਸ ਕਰਕੇ ਮੈਂ ਆਪਣਾ ਕੰਮ ਹੀ ਬੰਦ ਕਰਤਾ ਹੈ। ਫਾਈਨੈਂਸ ਦਾ ਕੰਮ ਸ਼ੁਰੂ ਕੀਤਾ ਵੇ, ਉਹ ਦੇਖੋ ਉਹਦੇ ਵਿੱਚ ਕੀ ਹੈ ਕਿ ਮਤਲਬ ਮੇਰੇ ਆਪਣੇ ਜਿਹੜੇ ਮਤਲਬ ਆਪਣੇ ਵਾਸਤੇ ਹੀ ਹੈ ਯਾਰ ਉਹਨੂੰ ਫਾਈਨੈਂਸ ਨਹੀਂ ਬੋਲਦੇ। ਮਤਲਬ ਜੇ ਕਿਸੇ ਨੂੰ ਲੋੜ ਹੈ ਕਿਸੀ ਦੀ ਮਦਦ ਕਰਤੀ ਅਗਲਾ ਬੰਦਾ ਕਹਿੰਦਾ ਚੱਲ ਯਾਰ ਅਸੀਂ ਬਾਹਰ ਵੀ ਸੌ ਪੰਜਾਹ ਦੇਣਾ ਤੇ ਐਨੂੰ ਦੇ ਦੋ ਬਟ ਮੈਂ ਕਹਿੰਦਾ ਨਹੀਂ ਜੋ ਕੋਈ ਗੱਲ ਨਹੀਂ ਬਟ ਅਗਲਾ ਬੰਦਾ ਆਪਣੀ ਖੁਸ਼ੀ ਤੋਂ ਦੇ ਰਿਹਾ ਠੀਕ ਹੈ ਬਸ ਅਸੀਂ ਇਹਨੂੰ ਫਾਈਨਾਂਸ ਦਾ ਕੰਮ ਨਹੀਂ ਕਹਿ ਸਕਦੇ ਫਾਈਨਾਂਸ ਦਾ ਕੰਮ ਤੁਸੀਂ ਤਾਂ ਕਹੋ ਕਿ ਅਗਰ ਮੈਂ ਕਿਸੇ ਅਨਨੋਨ ਬੰਦਿਆਂ ਨੂੰ ਵੀ ਦੇ ਰਿਹਾ ਪੈਸੇ। ਹਨਾ ਮੈਂ ਸਿਰਫ ਔਰ ਸਿਰਫ ਕਿਸੀ ਦੀ ਹੈਲਪ ਕਰ ਰਿਆਂ ਓ ਹੈਲਪ ਕਿਸ ਜ਼ਰੀਏ ਹੋ ਰਈ ਏ ਕਿ ਚਲੋ ਅਗਰ ਮੈਂ ਤੁਹਾਨੂੰ ਪੇੈ ਪੈੇਸੇ ਦਿੱਤੇ ਤੁਹਾਡਾ ਕੰਮ ਸਰਿਆ ਤੁਸੀਂ ਮੈਨੂੰ ਵਾਪਸ ਦਿੱਤੇ। ਹੁਣ ਓ ਤੁਹਾਡੀ ਖੁਸ਼ੀ ਏ ਕਿ ਤੁਸੀਂ ਆਪਣੀ ਖੁਸ਼ੀ ਤੋਂ ਮੈਨੂੰ ਕਿੰਨੇ ਪੈਸੇ ਦੇ ਰਏ ਹੋ ਫਾਲਤੂ
ਹੋਰ ਫੇਰ ਘੁੰਮਨ ਜਾਣਾ ਨੀ ਜਾਣਾ ਤੁਸੀ ਗਰਮੀਆਂ ਛੁੱਟੀਆਂ 'ਚ
ਬਸ ਵੀਰ ਜੀ ਮੈਂ ਇੱਕ ਵਾਟਰ ਪਾਰਕ ਦਾ ਪਲੈਨ ਬਣਾ ਰਿਆ। ਪਰ ਕੀ-ਕੀ ਕਰਾਂ। ਮੇਨ ਮਤਲਬ ਦਿੱਕਤ ਐ ਹੋ ਰਈ ਐ। ਬੱਚਿਆਂ ਤੁਹਾਡੇ ਨਾਲ ਚੱਲ ਤੇ ਲਵਾਂ ਵੀਰ ਜੀ ਮੇਨ ਐ ਗੱਲ ਏ ਨਾ ਜੇੜੇ ਜਿਨ੍ਹਾਂ ਦੇ ਨਾਲ ਮੈਂ ਲਿੰਕ ਬਣਾਏ ਹੋਏ ਨਾ ਓ ਨਾਰਾਜ਼ ਹੋ ਜਾਣਗੇ ਸਾਰੇ
ਕਿਉ
ਫਿਰ ਯਾਰ ਓ ਸਭ ਪਤਾ ਕੀ ਕੈਂਣਗੇ। ਕਿਉਂਕਿ ਮੈਂ ਸਾਰਿਆਂ ਨਾਲ ਪਲੈਨਿਗ ਕੀਤੀ ਦੀ ਹੈ ਦਰਬਾ ਦਰਬਾਰ ਸਾਹਿਬ ਦੀ ਹੁਣ ਤੁਸੀਂ ਮੈਨੂੰ ਵੋਟਰ ਪਾਰਕ ਕੈ ਰਏ ਓ। ਤੇ ਮੈਂ ਇਕ ਦਮ ਆਪਣਾ ਸਟੇਟਸ ਨਈ ਨਾ ਚੇਂਜ ਕਰ ਸਕਦਾ ਨਾ। ਜਾਂ ਤਾਂ ਤੁਸੀਂ ਇੱਕ ਕੰਮ ਕਰੋ ਤੁਸੀਂ ਸਾਡੇ ਨਾਲ ਵੋਟਰ ਪਾਰਕ ਚੱਲੋ। ਤੇ ਤੁਸੀਂ ਵਾਟਰ ਪਾਰਕ ਚੱਲੋ। ਤੇ ਵਾਟਰ ਪਾਰਕ ਚੱਲੋ। ਵਾਟਰ ਪਾਰਕ ਚਲੋ ਤੁਸੀਂ ਸਾਡੇ ਨਾਲ ਹਨਾ ਤੇ ਤੁਸੀਂ ਉਸ ਤੋਂ ਬਾਦ ਪੈਲੇ ਸਾਡੇ ਨਾਲ ਦਰਬਾਰ ਸਾਹਿਬ ਚੱਲੋ। ਉੱਧਰੋਂ ਦੀ ਅਸੀਂ ਤੁਹਾਡੇ ਨਾਲ ਵਾਟਰ ਪਾਰਕ ਚੱਲਾਂਗੇ ਐ ਨਾ।
ਹਾਂ ਹੁਣ ਕਈ ਜੇ ਸਈ ਗੱਲ ਮੈਂ ਕਿਆ ਅੱਜ ਕੱਲ ਬੜੇ ਬਿਜੀ ਰੈਂਦੇ ਓ ਮੈਂ ਈ ਫੋਨ ਕਰਦਾ।
ਵੈਹੇ ਮੈਂ ਕੈ ਰਿਆ ਤੁਸੀਂ ਬੜਾ ਵਧੀਆ ਕੀਤਾ ਵੀਰ ਜੀ ਕਾੱਲ ਕਰਕੇ ਮੇਰਾ ਤਾਂ ਦਿਲ ਈ ਬੜਾ ਖੁਸ਼ ਹੋਇਆ ਤੁਹਾਡੇ ਨਾਲ ਗੱਲ ਕਰਕੇ
ਹੋਰ ਸੁਣਾਓ।
ਬਸ ਵੀਰ ਜੀ। ਦੇਖੋ ਫਿਲਹਾਲ ਤਾਂ ਮੈਂ ਤੁਹਾਨੂੰ ਦੱਸਿਆ ਵੇ ਕੰਮਾਂ ਕਾਰਾਂ 'ਚ ਬਿਜ਼ੀ ਹਾਂ ਇਹੀ ਹੋਈ ਨਵੀਂ ਤਾਜ਼ੀ ਏ। ਇਹੀਉ ਪੁਰਾਣੀ ਖਬਰ ਇਹੀਉ ਨਵੀਂ
ਮੈਂ ਸੁਣਿਆ ਤੁਹਾਡੇ ਭਰਾ ਨੇ ਮੈਂ ਤੁਹਾਡੇ ਭਰਾ ਟਿਊਸ਼ਨ ਪੜ੍ਹਾਣੀ ਸ਼ੁਰੂ ਕੀਤੀ ਥੋੜੇ ਗਰੀਬ ਬੱਚਿਆਂ ਨੂੰ ਫਰੀ 'ਚ
ਹਾਂ ਉਨਾਂ ਨੇ ਬੜਾ ਡੋਨੇਸ਼ਨ ਦਿੱਤਾ। ਮਤਲਬ ਉਨਾਂ ਦਾ ਨਾ ਬੜਾ ਅੱਛਾ ਬਿਜ਼ਨਸ ਚੱਲ ਰਿਆ। ਅਤੇ ਦੇਖੋ ਜਿਨ੍ਹਾਂ ਨੂੰ ਇਨਕਮ ਹੋਏਗੀ ਓ ਤਾਂ ਓਬੇਸ ਐ ਕਿ ਓ ਆਪਣਾ ਦਸਵੰਤ ਕੱਢੇਗਾ ਹਨਾ।
ਸਈ ਕੈ ਰਏ ਓ ਮੈਂ ਤਾਂਹੀ ਕਵਾਂ ਮੈਨੂੰ ਬੜੀ ਖੁਸ਼ੀ ਹੋਈ। ਕਿ ਨੀਡਲੀ ਬੱਚਿਆਂ ਨੂੰ ਤੁਸੀਂ ਫਰੀ 'ਚ ਪੜ੍ਹਾ ਰਏ ਓ। ਬੁਕਸ ਵੀ ਫੀ ਡੋਨੇਟ ਕਰ ਰਏ ਓ ਸਭ ਕੁਛ
ਮੈਂ ਨਈ ਪੜ੍ਹਾ ਰਿਆ ਵੀਰ ਜੀ ਮੇਰਾ ਬ੍ਰਦਰ ਕਰ ਰਿਆ। ਹੂੰ ਹੋਰ ਸੁਣਾਓ।
ਕੀ ਖਾ ਰਏ ਓ ਭਾਜੀ ਤੁਸੀ
ਖਾਰੇ ਤੁਹਾਨੂੰ ਦੱਸਿਆ ਲੰਗਰ ਤੋਂ ਆਇਆ ਵਾ ਨਾ। ਲੰਗਰ ਸੀ ਮੈਂ ਤੁਹਾਨੂੰ ਦੱਸਿਆ ਕੜੀ ਚੋਲ ਖਾਧੇ ਨੇ। ਓ ਮੈਨੂੰ ਕੈ ਰਏ ਲੰਗਰ ਖਾਓ ਮੇਰਾ ਮਨ ਨਈ ਸੀ ਉਨਾਂ ਨੇ ਪੈਕ ਕਰਤਾ। ਓ ਫਿਰ ਉਨਾਂ ਨੇ ਪੈਕ ਕੀਤਾ ਇੱਕ ਤੇ ਘਰ ਆ ਕੇ ਸਾਰਿਆਂ ਦੇ ਮੂੰਹ ਲਗਵਾ ਦਿਤਾ ਪ੍ਰਸ਼ਾਦ
ਮੈਂ ਸੁਣਿਆ ਤੁਸੀਂ ਘਰ ਵੀ ਚੇਂਜ ਕਰ ਰਏ ਓ ਆਪਣਾ
ਘਰ ਤੇ ਵੀਰ ਜੀ ਅਸੀਂ ਵੀ ਨਵਾਂ ਬਣਾ ਰਹੇ ਆਂ ਕਿਉਂਕਿ ਜਿੱਥੇ ਅਸੀਂ ਪਹਿਲੇ ਰਹਿੰਦੇ ਸੀ ਉਹ ਮਹੱਲਾ ਬੜਾ ਹੀ ਬੇਕਾਰ ਸੀ ਇਸ ਕਰਕੇ ਅਸੀਂ ਆਪਣਾ ਥੋੜ੍ਹੀ ਸਾਡੇ ਇੱਥੇ ਸੁਸਾਇਟੀਜ਼ ਹੈਗੀਆਂ ਨੇ ਸੈਕਟਰ ਹੈਗੇ ਨੇ ਅਸੀਂ ਪੰਦਰਾਂ ਸੈਕਟਰ 'ਚ ਆਪਣਾ ਮਕਾਨ ਪਾ ਰਹੇ ਹਾਂ ਅਸੀਂ ਉਹਦੀ ਜੇਹੜੀ ਇਨੋਗ੍ਰੇਸ਼ਨ ਉਹਦੀ ਓਪਨਿੰਗ ਏ ਔ ਅਸੀ ਕਰਾਂਗੇ ਮਤਲਬ ਦਸੰਬਰ ਇਚ ਤੇ ਤੁਸੀਂ ਜ਼ਰੂਰ ਆਉਣਾ
ਕੋਈ ਨਹੀਂ ਭਾਜੀ ਜ਼ਰੂਰ ਆਵਾਂਗੇ ਆਪਾਂ ਹੋਰ ਸੁਣਾਓ
ਹਾਂਜੀ ਤੁਸੀਂ ਸੁਣਾਓ ਵੀਰ ਜੀ ਮੈਂ ਸੁਣਿਆ ਆ ਤੁਸੀਂ ਵੀ ਨਵਾਂ ਕਰ ਪਾ ਰੇ ਓ
ਅਸੀਂ ਹਲੇ ਕੱਰ ਲੈਣ ਦੀ ਸੋਚ ਰੇਆ ਲਾਂਗੇ ਤੁਹਾਨੂੰ ਜ਼ਰੂਰ ਦੱਸਾਂਗੇ
ਤੁਸੀਂ ਜਿੱਦਾਂ ਰਹਿ ਰੇ ਓ ਵੀਰ ਜੀ ਰੈਂਟ 'ਤੇ
ਹਾਂ ਹਾਂਜੀ
ਮੈਂ ਸੁਣਿਆ ਤੁਸੀਂ ਹੁਣ ਘਾਰ ਖਰੀਦ ਰੇ ਓ
ਬਈ ਇਹ ਖਰੀਦਣ ਦੀ ਸੋਚਾਂਗੇ ਜਿੱਧਰ ਰਹਿ ਰਹਾ ਓਨਾ ਵਅ ਤਾਂ ਲੈਣ ਤੋਂ ਰਹੇ ਇਹੀ ਲੈ ਲਵਾਂਗੇ ਜਿੱਧਰ ਰਹਿ ਰੇ ਆ ਸਾਡੇ ਸੱਜਣ ਪਿਆਰੇ ਲੈ ਰੈ ਨੇ
ਅੱਛਾ, ਅੱਛਾ ਦੇਖੋ ਜਿੱਥੇ ਤੁਸੀਂ ਸਟਾਰਟਿੰਗ ਜਿਥੇ ਰਹ ਰਹੇ ਹੋ ਨਾ ਉਹ ਏਰੀਆ ਕਦੇ ਨਹੀਂ ਛੱਡਿਆ ਜਾਂਦਾ ਅਸੀਂ ਵੀ ਥੋੜੇ ਮੁ ਹੁਣ ਕਰਕੇ ਛੱਡਿਆ ਹੈ ਕਿਉਂਕਿ ਤੁਹਾਨੂੰ ਪਤਾ ਬੱਚੇ ਜਿਹੜੇ ਸਾਡੇ ਪਰਿਵਾਰਾਂ ਦੇ ਬੱਚੇ ਨੇ ਉਹ ਤੁਆਨੂੰ ਪਤਾ ਹੈ ਕਾਫੀ ਅੱਗੇ ਪਹੁੰਚ ਗਏ ਨੇ ਤੇ ਫੇਰ ਜਦੋਂ ਤ ਤਾਂ ਜਿੰਨੀ ਜਿੰਨੀ ਜਿਵੇਂ ਜਿਵੇਂ ਨੌਲੇਜ ਵੱਧਦੀ ਏ ਓਨਾ ਓਨਾ ਕੋਪੀਟੀਸ਼ਨ ਵੱਧਦਾ ਐ ਇਸ ਕਰਕੇ ਬੱਚੇ ਕਹਿੰਦੇ ਨੇ ਕਿ ਅੱਛੀ ਸੋਸਾਇਟੀ ਚ ਰੋ ਅੱਛਾ ਕਰੋ ਹੈਨਾ
ਸਈ ਕਿਆ ਭਾਜੀ ਬਿਲਕੁਲ ਸਹੀ ਕੇਹਾ ਬਿਲਕੁਲ
ਹੋਰ ਤੁਸੀਂ ਸੁਣਾਓ ਆਪਣਾ ਘਾਰ ਪਰਿਵਾਰ ਸਭ ਵਧੀਆ
ਸਭ ਵਧੀਆ, ਹੋਰ ਦੱਸੋ ਫਾਦਰ ਸਾਬ ਠੀਕ ਨੇ ਤੁਆਡੇ?
ਹਾਂਜੀ ਸਭ ਠੀਕ ਨੇ ਪਿੱਛੇ ਜੇ ਉਹਨਾਂ ਨੇ ਅੱਖ ਬਣਵਾਈ ਸੀ ਇਸ ਕਰਕੇ ਥੋੜਾ ਤਬੀਅਤ ਨੀਂ ਠੀਕ ਸੀ ਹੁਣ ਬਿਲਕੁਲ ਠੀਕ ਕਿ ਨੈ, ਜਿਹੜਾ ਸਾਡਾ ਪੁਰਾਣਾ ਘਾਰ ਸੀ ਉਸ ਘਾਰ ਵਿੱਚ ਵੀ ਅਸੀਂ ਹੁਣ ਪੇਂਟ ਕਰਵਾ ਰੇ ਆ ਕਿਉਂਕਿ ਅਸੀਂ ਉਹ ਘਾਰ ਕਰਾਏ 'ਤੇ ਚੜ੍ਹਾਣਾ ਐ। ਅਸੀਂ ਸੇਲ ਨਈ ਕੀਤਾ ਅਸੀਂ ਸੋਚ ਰਹਿ ਆ ਕਿ ਚਲੋ ਅਸੀਂ ਰੈਂਟ ਤੇ ਦੇ ਦੀਏ ਦੇਖੋ ਬਾਰੋਂ -ਬਾਰ ਬੰਦ ਮਕਾਨ ਤੇ ਦੇਖੋ ਗੰਦਗੀ ਪਏਗੀ ਹੁਣ ਅਸੀਂ
ਮੈਂ ਸੁਣਿਆ ਕੀ, ਕਿ ਨਾਮ ਏ ਰਿਸ਼ਤਾ-ਰੁਸ਼ਤਾ ਕਰਾਇਆ ਆਪਣੇ ਵੱਡੇ ਭਰਾ ਦਾ?
ਨਈ ਵੀਰ ਜੀ ਰਿਸ਼ਤਾ ਤੇ ਉਹਦਾ ਹਜੇ ਤਾ ਨਈ ਹੋਇਆ ਹਜੇ ਅਸੀਂ ਜਦੋਂ ਮਕਾਨ ਪਾ ਰਹਿ ਆ ਦਸੰਬਰ ਚ ਅਸੀਂ ਫੇਰ ਉਹਦਾ ਫਰਵਰੀ-ਮਾਰਚ ਵਿੱਚ ਵਿਆਹ ਕਰ ਦਾਂਗੇ ਉਹਦਾ ਰਿਸ਼ਤਾ ਤੇ ਹੋਇਆ ਦਿਆ ਏ। ਉੱਥੇ ਉਹਦਾ ਰਿਸ਼ਤਾ ਪਹਿਲੇ ਹੋਇਆ ਸੀ ਉੱਧਰ- ਉੱਧਰ ਹੀ ਏ ਰਿਸ਼ਤਾ ਤਾਂ ਕਿਉਂਕਿ ਕਈਆਂ ਨੇ ਐ ਗੱਲ ਕਈਏ ਕਿ ਬਈ ਉਹਦਾ ਰਿਸ਼ਤਾ ਹਜੇ ਨੀਂ ਹੋਇਆ ਬਟ ਉਹਦਾ ਰਿਸ਼ਤਾ ਕਾਫੀ ਟਾਈਮ ਤੋਂ ਹੋਇਆ ਪਿਆ। ਔਰ ਇੱਕੋ ਜਗ੍ਹਾ ਹੋਇਆ ਸੀ ਇੱਕੋ ਜਗ੍ਹਾ ਹੀ ਹੋਇਆ ਦਾਵੇ ਲੋਕਾਂ ਨੂੰ ਵਹਿਮ ਏ ਕਿ ਬਈ ਹਜੇ ਹੋਇਆ ਨੀਂ ਖਰੇ ਹੋ ਗਿਆ ਕੀ ਏ ਕੀ ਨਈ ਇਸ ਕਰਕੇ ਮੈਨੂੰ ਲੋਕਾਂ ਤੋਂ ਕੋਈ ਮਤਲਬ ਨਈ
ਚਲੋ ਮੈਂ ਤਾਨੂੰ ਇਕ ਗੱਲ ਭੂਰਨੀ ਸੀ ਅਹ ਜਿਵੇਂ- ਜਿਵੇ ਕੋਲਜ ਗਏ ਸੀ ਤੇ ਉੱਧਰ ਬੀਕੋਮ- ਬੀਬੀ ਸੀਟਾਂ ਵੀ ਖਾਲੀ ਹੈਗੀ ਆ ਨੇ?
ਵੀਰ ਜੀ ਉੱਥੇ ਬੜੀਆਂ ਸੀਟਾਂ ਖਾਲੀਆਂ ਨੇ ਮੈਨੂੰ ਸਪੈਸ਼ਲ ਸਵੇਰੇ ਮੈਮ ਦਾ ਕੋਲ ਆਇਆ ਸੀਗਾ ਕਿ ਗਗਨ ਅਗਰ ਤੋ ਆਪਕੇ ਪਾਸ ਐਡਮਿਸ਼ਨ ਹੈਗੇ ਨੇ ਤੇ ਮੈਨੂੰ ਦੇਓ। ਚਲੋ ਠੀਕ ਏ ਵੀਰ ਜੀ ਮੈਂ ਤੁਆਨੂੰ ਕਰਾਂਗਾ ਫੋਨ।
ਪੈਕੇਜ-ਪੁਕੈਜ
ਹਾਂਜੀ ਠੀਕ ਏ ਵੀਰ ਜੀ ਸਤਿ ਸ੍ਰੀ ਕਾਲ
ਸਤਿ ਸ੍ਰੀ ਕਾਲ ਜੀ ਸਤਿ ਸ੍ਰੀ ਕਾਲ